ਹੈਲੋ ਹਾਂਜੀ ਦੀਦੀ ਕੀ ਹਾਲ- ਚਾਲ ਤੁਹਾਡੇ ਹੈਲੋ।
ਹਾਂਜੀ।
ਹਾਂਜੀ ਦੀਦੀ ਕੀ ਹਾਲ- ਚਾਲ ਨੇ ਤੁਹਾਡੇ।
ਵਧੀਆ ਜੀ ਤੁਸੀਂ ਦੱਸੋ।
ਮੈਂ ਬਸ ਹੁਣੇ ਫਿਰੀ ਹੋਈ ਸੀ ਕੰਮ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜ੍ਹੀ ਗੱਲਬਾਤ। ਕਰ ਲਈ ਔਨ ਸ਼ੋਪਿੰ ਔਨਲਾਈਨ ਸ਼ੋਪਿੰਗ ਕਰੋ ਔਫਲਾਈਨ ਸ਼ੋਪਿੰਗ।
ਹਾਂਜੀ -ਹਾਂਜੀ।
ਔਨਲਾਈਨ ਸ਼ੋਪਿੰਗ ਦੇ ਆਪਣੇ ਫਾਇਦੇ ਨੇ ਔਰ ਔਫਲਾਈਨ ਸ਼ੋਪਿੰਗ ਦੇ ਵੀ ਫਾਇਦੇ ਹੈਗੇ ਨੇ। ਓਫਲਾਈਨ ਸ਼ੋਪਿੰਗ ਤੇ ਦੇਖੋ, ਅਸੀਂ ਮਾਰਕੀਟ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਕੇ। ਅੱਛੀ ਤਰ੍ਹਾਂ ਪਸੰਦ ਕਰਕੇ ਕੁਛ ਵੀ ਖਰੀਦ ਸਕਦੇ ਕਿਸੀ ਵੀ ਟਾਈਮ ਜਾ ਸਕਦੇ ਹ।
ਅ ਔਨ ਔਫਲਾਈਨ ਸ਼ੋਪਿੰਗ ਚ ਰੇਟ ਵੀ ਘੱਟ ਕਰਾ ਸਕਦੇ ਹਾਂ।
ਹਾਂਜੀ-ਹਾਂਜੀ। ਮ ਜਿਹੜੇ ਔਨਲਾਈਨ ਸ਼ੋਪਿੰਗ ਹੈਗੀ ਹੈ, ਔਨਲਾਈਨ ਸ਼ੋਪਿੰਗ ਦੇਖੋ ਜਿਵੇੇ। ਐਪ ਹੈਗੇ ਨੇ ਤਾਂ ਮੀਸ਼ੋ ਹੈਗਾ ਵ ਅਹ।
ਮ ਮਿੰਨ- ਮਿੰਨ ਹਾਂ ਮਿੰਤਰਾ ਹੈਗਾ ਹੈ ਕਈ ਐਪ ਨੇ।
ਹਾਂਜੀ ਹਾਂਜੀ। ਅਮਾਜ਼ੋਨ ਵੀ ਹੈਗਾ ਵ ਹੁਣ ਦੇਖੋ ਉਹਨਾਂ ਤੇ ਅਸੀਂ ਸ਼ੋਪਿੰਗ ਕਰਨੀ ਆ ਨਾ ਤੇ। ਚੀਜ਼ ਲੇਟ ਆਂਦੀ ਹੈ ਕਮ ਸੇ ਕਮ ਇਕ ਹਫ਼ਤੇ ਦਾ ਟਾਈਮ ਲੱਗ ਜਾਂਦਾ ਹੈ। ਹੋਰ ਫਿਰ ਉਸ ਤੋਂ ਬਾਅਦ ਤੇ ਮੰਨ ਲਓ, ਅਸੀਂ ਕੋਈ ਫੰਕਸ਼ਨ ਵਾਸਤੇ ਚੀਜ਼ ਮੰਗਾਈ ਹੈਗੀ ਹੈ। ਸ਼ਨ ਕਈ ਵਾਰੀ ਘੱਲ ਜਾਂਦਾ।
ਹਾਂਜੀ ਲੇਕਿਨ ਔਨਲਾਈਨ ਸ਼ੋਪਿੰਗ 'ਚ। ਫਾਇਦਾ ਵੀ ਹੈਗਾ। ਅਸੀਂ ਰਿਟਰਨ ਵੀ ਕਰ ਸਕਦੇ ਹਾਂ। ਸੱਤ ਦਿਨ ਤੱਕ ਹੁੰਦੀ ਹੈ ਕਈਆਂ ਦੀ ਕਈਆਂ ਦੀ ਪੰਦਰਾਂ ਦਿਨ। ਤਕ ਹੁੰਦੀ ਹੈ ਰਿਟਰਨ ਪੋਲਸੀ।
ਹ ਚ ਲੇਕਿਨ ਔਨਲਾਈਨ, ਔਫਲਾਈਨ ਸ਼ੋਪਿੰਗ ਵਿੱਚ ਦੇਖੋ ਨਾ। ਕਿ ਅਸੀਂ ਅਹ। ਦੋ, ਚਾਰ ਚੀਜ਼ਾਂ ਇਕੱਠੀ ਮੰਗਵਾ ਵੀ ਸਕਦੇ ਹਾਂ ਔਰ ਫਿਰ ਉਹਨੂੰ ਅਹ ਅਗਰ ਜਿਹੜੀ ਚੀਜ਼ ਪਸੰਦ ਹੈ, ਉਹ ਰੱਖ ਸਕਦੇ ਆਂ। ਬਾਕੀ ਰਿਟਰਨ ਕਰ ਸਕਦੇ ਹਾਂ ਲੇਕਿਨ ਔਫਲਾਈਨ ਸ਼ੋਪਿੰਗ ਵਿਚ ਇਸ ਤਰ੍ਹਾਂ ਨੀ ਹੈਗਾ ਅਸੀਂ ਸ਼ੋਪ ਤੇ ਜਾਂਨੇ ਆਂ ਕੋਈ ਕੱਪੜਾ ਵੀ ਖਰੀਦ ਕੇ ਲਿਆਇਏ ਕੁਛ ਵੀ ਘਰਦਾ ਕੋਈ ਵੀ ਸਮਾਨ ਖਰੀਦੀਏ ਕੋਈ ਕੰਬਲ, ਕੋਈ ਚਦਰ ਲੇਕਿਨ ਉਹਦੀ ਰਿਟਰਨ ਨੀ ਆਦੀ ਉਹਦੀ ਪੇਮੈਂਟ ਵਾਪਿਸ ਨਹੀਂ ਆਂਦੀ, ਉਹ ਇੱਕ ਵਾਰੀ ਖ਼ਰੀਦ ਲਈ ਏ ਹਾਂਜੀ, ਤੇ ਉਹ ਫਿਰ ਬਸ ਉਹ ਫਿਰ ਬਸ ਚੇਂਜ ਹੀ ਹੋ ਸਕਦੀ ਏ। ਉਹ ਉਹ ਅਸੀਂ ਸਾਨੂੰ ਰੱਖਣੀ ਹੀ ਪੈਂਦੀ ਏ। ਲੇਕਿਨ ਉਹ ਔਨਲਾਈਨ ਸ਼ੋਪਿੰਗ ਵਿੱਚ ਅਸੀਂ ਸਾਨੂੰ ਰਿਟਰਨ ਪੇਮੈਂਟ ਆ ਜਾਂਦੀ ਏ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ।
ਕਈ ਵਾਰੀ ਇੰਝ ਹੁੰਦਾ ਕਿ ਔਫਲਾਈਨ ਸ਼ੋਪਿੰਗ ਜਦੋਂ ਅਸੀਂ ਇਥੇ ਕਿੱਥੇ ਦੁਕਾਨ ਤੇ ਜਾਂਨੇ ਆ ਤੇ ਉਹ ਚੀਜ਼ ਸਾਨੂੰ ਰਾਸ਼ਨ ਹੀ ਦੇਖ ਲਓ ਹੁਣ ਸਿਟੀ ਮੋਲ ਤੇ ਰਾਸ਼ਨ ਥੋੜਾ ਸਹੀ ਰੇਟ ਮਿਲ ਜਾਂਦਾ ਅਗਰ ਅਸੀਂ ਇੱਥੇ ਸ਼ੋਪ ਤੇ ਜਾ ਲੈਂਦੇ ਹਾਂ ਤੇ ਉਹ ਥੋੜ੍ਹਾ ਰੇਟ ਜਿਆਦਾ ਮਿਲਦਾ ਹੁਣ ਦੇਖੋ ਕਈ ਵਾਰੀ ਸਿਟੀ ਮੋਲ ਤੇ ਜਾਂ ਫਿਰ ਕਿਸੇ ਵੀ ਐਪ ਤੇ ਜਿੱਥੇ ਰਾਸ਼ਨ ਮਿਲਦਾ, ਜਾਂ ਕੋਈ ਵੀ ਘਰ ਦਾ ਸਮਾਨ ਮਿਲਦਾ ਉ ਤੇ ਇੱਕ ਨਾਲ ਇੱਕ ਚੀਜ਼ ਵੀ ਫ੍ਰੀ ਹੁੰਦੀ ਹੈ ਜਾਂ ਫਿਰ
ਓਫਰ ਓਫਰ ਲੱਗਦੇ ਰਹਿੰਦੇ ਨੇ ਓਫਰ ਲੱਗਦੇ ਰਹਿੰਦੇ ਨੇ ਡਿਸਕਾਊਟ ਮਿਲਦਾ ਰਹਿਣ ਔਨਲਾਈਨ ਸ਼ੋਪਿੰਗ ਤੇ ਜਿਹੜੇ ਲੋਕੀ ਕੰਮ ਕਰਦੇ ਨੇ ਜੋਬ ਵਗੈਰਾ ਕਰਦੇ ਨੇ ਉਹ ਔਨਲਾਈਨ ਸ਼ੋਪਿੰਗ ਹੀ ਜ਼ਿਆਦਾਤਰ ਕਰਦੇ ਨੇ ਕਿਉਂਕਿ ਉਹਦੇ ਵਿੱਚ ਕਈ ਜਾਣ ਦੀ ਲੋੜ ਨਹੀਂ ਪੈਂਦੀ।
ਹਾਂਜੀ, ਹਾਂਜੀ ਤੇ ਹੋਰ ਦੇਖੋ ਨਾ ਤੇ ਜਿਵੇਂ ਫਿਫਟੀ ਪਰਸੈਂਟ ਡਿਸਕਾਟ ਵੀ ਕਈ ਵਾਰੀ ਮਿਲ ਜਾਂਦਾ ਏ ਤੇ ਫਿਰ ਔਨਲਾਈਨ ਸ਼ੋਪਿੰਗ ਸਾਨੂੰ ਥੋੜੀ ਸਸਤੀ ਵੀ ਪੈਂਦੀ ਹੈਗੀ ਏ।
ਹਾਂਜੀ, ਹਾਂਜੀ ਇਹ ਤੇ ਹੈ, ਬੜੇ ਫਾਇਦੇ ਨੇ ਓਨਲਾਈਨ ਸ਼ੋਪਿੰਗ ਪਿੰਗ ਦੇ ਵੀ ਬੜੀ ਵਰਾਇਟੀ ਸਾਨੂੰ ਵੇਖਣ ਨੂੰ ਮਿਲਦੀ ਏ, ਕਈ ਚੀਜ਼ਾਂ ਨੂੰ ਵੇਖ ਕੇ ਅਸੀਂ ਔਡਰ ਕਰ ਸਕਦੇ ਆਂ ਔਨਲਾਈਨ
ਹਾਂਜੀ, ਦੇਖੋ ਹੁਣ ਬਾਹਰ ਨਾ ਬਾਹਰ ਸਾਨੂੰ ਧੁੱਪੇ ਫਿਰਨਾ ਫਿਰਨੇ ਦੀ ਜ਼ਰੂਰਤ ਪੈਂਦੀ ਏ, ਨਾ ਐਕਟਿਵਾ ਬਾਇਕ ਦਾ ਤੇਲ ਖਰਚ ਹੁੰਦਾ ਏ, ਜਿਵੇਂ ਇੰਨੀ ਮਹਿੰਗਾਈ ਹੋ ਗਈ ਏ ਔਰ ਸਾਨੂੰ ਡੋਰ ਘਰ ਬੈਠੇ ਹੀ ਹੋਮ ਡਿਲੀਵਰੀ ਹੋ ਜਾਂਦੀ ਏ ਔਰ ਕਈ ਵਾਰੀ ਇੰਝ ਅਗਰ ਅਡਵਾਂਸ ਪੇਮੈਂਟ ਪਾ ਦੋ ਔਨਲਾਈਨ ਤੇ ਫਿਰ ਹੋਰ ਚੀਜ਼ ਸਸਤੀ ਮਿਲ ਜਾਂਦੀ ਏ।
ਹਾਂਜੀ, ਹਾਂਜੀ ਇਹ ਤੇ ਗੱਲ ਹੈ।
ਹੋਰ ਤੁਸੀਂ ਸੁਣਾਓ ਕੋਈ ਓਨਲਾਈਨ ਸ਼ੋਪਿੰਗ ਦੇ ਫਾਇਦੇ ਜਾਂ ਨੁਕਸਾਨ।
ਔਨਲਾਈਨ ਸ਼ੋਪਿੰਗ ਮੈਨੂੰ ਤਾਂ ਵਧੀਆ ਲੱਗਦੀ ਏ ਮੈਂ ਜ਼ਿਆਦਾਤਰ ਔਨਲਾਈਨ ਸ਼ੋਪਿੰਗ ਹੀ ਕਰਦੀ ਆ ਕਿਉਂਕਿ ਮੈਨੂੰ ਜ਼ਿਆਦਾਤਰ ਬਾਹਰ ਮਾਰਕੀਟ ਚ ਜਾਣਾ ਪੰਸਦ ਨਹੀਂ ਹੈਗਾ।
ਤੇ ਸਾਰਾ ਸਮਾਨ ਘਰੇ ਆਜੇ ਹੋਰ ਕੀ ਚਾਹੀਦਾ।
ਲੇਕਿਨ ਦੇਖੋ ਨਾ ਇਹ ਵੀ ਫਾਇਦਾ ਹੈਗਾ ਚਲੋ ਗਰਮੀ ਤੋਂ ਬੰਦਾ ਗਰਮੀ ਦਾ ਮੌਸਮ ਮੌਸਮ ਹੈ ਸਰਦੀ ਹੈ ਬਾਰਿਸ਼ ਹੈ। ਸਾਨੂੰ ਮੌਸਮ ਦਾ ਕੋਈ ਚੱਕਰ ਨੀ ਹੈਗਾ ਸਾਨੂੰ
ਲੇਕਿਨ ਕਈ ਵਾਰ ਏਦਾਂ ਵੀ ਹੋ ਜਾਂਦਾ ਜੈਸੇ ਜਿਵੇਂ ਕਈ ਸਾਈਟਸ ਜੋ ਹੁੰਦੀਆਂ ਨੇ ਜੋ ਜਿਹੜੀ ਹੁੰਦੀਆਂ ਨੇ ਉਹ ਫਰੋਡ ਵੀ ਕਰ ਸਕਦੀਆਂ ਨੇ ਪਹਿਲੇ ਔਨਲਾਈਨ ਪੇਮੈਂਟ ਪਵਾ ਦਿੰਦੀਆਂ ਨੇ ਕਹਿੰਦੀਆਂ ਨੇ ਹਮੇ ਔਨਲਾਈਨ ਪੇਮੈਂਟ ਕੀ ਜੀਏ।
ਹਾਂਜੀ। 'ਤੇ ਸਾਨੂੰ ਸੋਚ ਸਮਝ ਕੇ ਜੇੜੀ ਟਰਸਟਡ ਕੰਪਨੀਆਂ ਨੇ ਨਾ ਉਨਾਂ ਤੋਂ ਹੀ ਅ ਸਮਾਨ ਮੰਗਾਣਾ ਚਾਈਦੈ। ਨਈ 'ਤੇ ਕਈ ਵਾਰ 'ਤੇ ਸਾਡੇ ਨਾਲ ਫਰੋਡ ਵੀ ਹੋ ਸਕਦਾ ਐ।
ਹਾਂਜੀ-ਹਾਂਜੀ।
ਕਈ ਵਾਰੀ ਕਿਸੀ ਐਪ ਤੇ ਇੰਝ ਹੁੰਦਾ ਨਾ ਕਿ ਦਿਖਾਦੇ ਕੁਛ ਹੋਰ ਨੇ ਔਰ ਕੈਂਦੇ ਨੇ ਪੇਮੈਂਟ ਦੋਰ ਦਿੰਦੇ ਕੁਛ ਔਰ ਨੇ ਅੰਦਰ, ਕਈ ਵਾਰੀ ਹਾਂਜੀ, ਕਈ ਵਾਰੀ ਪੇਮੈਂਟ, ਕਈ ਵਾਰੀ ਕਈ ਵਾਰੀ ਓ ਓਨ ਔਨਲਾਈਨ ਸ਼ੋਪਿੰਗ ਵਿੱਚ ਐ ਵੀ ਹੁੰਦਾ ਕਈ ਵਾਰੀ ਡੈਮੇਜ ਪੀਸ ਆ ਜਾਂਦਾ ਐ, ਜੋ ਅਸੀਂ ਮੰਗਾਇਆ ਨੀ ਹੁੰਦਾ ਚੇਂਜ ਪੀਸ ਆ ਜਾਂਦੈ। ਫੇਰ ਸਾਡਾ ਦੇਖੋ ਹੁਣ ਮੰਨ ਲੋ ਕਿਸੇ ਫੰਕਸ਼ਨ 'ਚ
ਹਾਂਜੀ-ਹਾਂਜੀ ਸਾਨੂੰ ਦੇਖ ਕੇ ਔਡਰ ਕਰਨਾ ਚਾਈਦਾ ਏ। ਹਾਂਜੀ।
ਮੈਂ ਕੇਆ ਜਦੋਂ ਸਾਨੂੰ ਮੰਨ ਲੋ ਕਿਸੇ ਫੰਕਸ਼ਨ ਵਿੱਚ ਜਾਣਾ ਅਸੀਂ ਕੋਈ ਸੂਟ ਔਡਰ ਕੀਤਾ ਹੈਗਾ ਵੇ ਔਰ ਉਦੀ ਜਗਾ ਕੋਈ ਹੋਰ ਸੂਟ ਆ ਗਿਆ ਜਾਂ ਫਿਰ ਕੋਈ ਡੈਮੇਜ ਪੀਸ ਆ ਗਿਆ 'ਤੇ ਕਿੰਨਾ ਦੁੱਖ ਲੱਗਦਾ ਕੇ ਇੰਨੇ ਦਿਨ ਲਗਾ 'ਤੇ ਸ਼ੋਪਿੰਗ ਅ ਕਰਨ ਵਸ ਸਮਾਨ ਆਣ ਵਿੱਚ ਲੇਕਿਨ ਫਿਰ ਲੇਟ ਵੀ ਆਂਦੈ ਔਰ ਫਿਰ ਸਮਾਨ ਵੀ ਅੱਛਾ ਨੀ ਨਿਕਲਦਾ। ਇਸ ਲਈ ਮੇਰੇ ਹਿਸਾਬ ਨਾਲ' ਤੇ ਜਿਆਦਾ ਔਫਲਾਈਨ ਦੇ ਵੀ ਫਾਇਦੇ ਹੈਗੇ ਨੇ।
ਹਾਂਜੀ ਔਫਲਾਈਨ ਐ ਜਦ ਚੀਜ਼ ਚਾਈਦੀ ਐ ਜਾ ਕੇ ਖ਼ਰੀਦ ਆਓ ਤੇ ਪਾ ਲੋ ਕੋਈ ਫੰਕਸ਼ਨ ਹੈਗਾ 'ਤੇ ਅਟੈਂਡ ਕਰ ਲੋ।
ਹਾਂਜੀ ਤੁਸੀਂ ਸਈ ਕੈ ਰੀਆ। ਹਾਂਜੀ ਓ ਨਾ ਓਨ ਔਫ ਕਈ ਵਾਰੀ ਕਿਸੀ ਜਿਵੇਂ ਬਿਗ ਬਾਜ਼ਾਰ ਐ, ਸੁਪਰ ਬਾਜ਼ਾਰ ਐ ਅ ਵੱਡੇ-ਵੱਡੇ ਮੋਲ ਐ ਕਈ ਵਾਰੀ ਉਨਾਂ 'ਤੇ ਵੀ ਸੇਲ ਲੱਗਦੀ ਰੈਂਦੀ ਏ।
ਹਾਂਜੀ ਐ 'ਤੇ ਹੈ ਬਸ ਔਫਲਾਈਨ ਮਾਰਕੀਟ ਸ਼ੋਪਿੰਗ ਕਰਨ ਲਈ ਟਾਈਮ ਹੋਣਾ ਚਾਈਦੈ।
ਬਾਕੀ ਅੱਜ-ਕੱਲ ਦੇ ਲੋਕ 'ਤੇ ਔਨਲਾਈਨ ਸ਼ੋਪਿੰਗ ਈ ਜਿਆਦਾ ਕਰਦੇ ਹੈਗੇ ਨੇ ਜਿੱਥੇ ਮਰਜ਼ੀ ਦੇਖ ਲੋ ਲੋਕੀ ਘਰੋਂ ਦੀ ਨਿਕਲ ਕੇ ਰਾਜੀ ਨੀ ਐਗੇ। ਲੋਕੀ ਬਸ ਕੈਂਦੇ ਨੇ ਅਸੀਂ ਘਰ ਬੈਠੇ ਬਿਠਾਈ ਚੀਜ਼ ਮੰਗਾ ਲਈ ਐ।
ਹੋਰ।
ਪਰ ਜਿਨਾਂ ਨੂੰ ਆਦਤ ਪਈ ਹੁੰਦੀ ਏ ਨਾ ਔਫਲਾਈਨ ਸ਼ੋਪਿੰਗ ਦੀ ਆਪਣੀ-ਆਪਣੀ ਤਸੱਲੀ ਕਰਨ ਦੀ ਆਪਣੀ ਅੱਖਾਂ ਨਾਲ ਦੇਖਣ ਦੀ ਹੁਣ ਕੱਪੜਾ ਇੱਕ ਐਸੀ ਚੀਜ਼ ਹੈਗੀ ਏ ਜੋ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਕੇ ਹੀ ਪਸੰਦ ਕਰਕੇ ਹੀ ਲੈ ਸਕਦੇ ਆ ਕਈ ਵਾਰੀ ਮੋਬਾਇ ਫੋਨਾਂ ਵਿੱਚ ਕਲ ਰ ਔਰ ਓ ਹੁਣ, ਹੁਣ ਦਿਖਦਾ ਕੋਈ ਹੋਰ ਏ ਲੇਕਿਨ ਜਦੋਂ ਘਰ ਮੰਗਾਓ ਕਲਰ ਕੋਈ ਹੋਰ ਨਿਕਲਦਾ ਐ। ਔਫਲਾਇਨ ਦਾ ਏ ਫਾਇਦਾ ਹੈਗਾ ਚਲੋ ਵੀ ਅਸੀਂ ਬਾਰਗਨਿੰਗ ਵੀ ਸਕਦੇ ਆ। ਔਰ ਅਸੀਂ ਆਪਣੀਆ ਅੱਖਾਂ ਨਾਲ ਤਸੱਲੀ ਕਰਕੇ ਦੇਖ ਵੀ ਸਕਦੇ ਆ ਕੱਪੜੇ ਦਾ ਕਲਰ ਕੁਆਲਿਟੀ ਸਭ ਟੱਚ ਕਰਕੇ ਦੇਖ ਸਕਦੇ ਆ, ਏਦੇ ਬੜੇ ਫਾਇਦੇ ਹੈਗੇ ਨੇ ਔਫਲਾਈਨ ਦੇ ਵੀ।
ਹਾਂਜੀ 'ਤੇ ਫਰੋਡ ਦਾ ਵੀ ਕੋਈ ਚਾਂਸ ਨੀ ਹੈਗਾ ਔਫਲਾਈਨ 'ਚ।
ਹਾਂਜੀ। ਔਰ ਜਿਵੇਂ ਮੰਨ ਲੋ ਆਪਣੇ ਘਰ ਦੇ ਆਸ ਪਾਸ ਕੋਈ ਛੋਟੀ, ਛੋਟੀ ਮੋਟੀ ਦੁ ਕਾਨਾਂ ਨੇ ਵੱਡੇ ਸ਼ੋ ਰੂਮ 'ਤੇ ਨਾ ਜਾਓ। ਵੱਡੇ ਸ਼ੋ ਰੂਮ ਤੇ ਦੇਖੋ ਰੇਟ ਬੋਤ ਹਾਈ ਫਾਈ ਮਿਲਦੇ ਨੇ ਹਰ ਚੀਜ਼ ਦੇ। ਥੋੜੀ ਛੋਟੀ ਦੁਕਾਨ 'ਤੇ ਮੀਡੀਅਮ ਦੁਕਾਨ 'ਤੇ ਚਲੇ ਜਾਓ ਤੇ ਉੱਥੇ ਸਈ ਰੇਟ ਤੇ ਕਈ ਦੁਕਾਨਾਂ ਹੁੰਦੀਆਂ ਨੇ, ਕਈ ਦੁਕਾਨਾਂ ਤੇ ਬੰਦਾ ਘੁੰਮ ਫਿਰ ਕੇ ਆਪਣੀ ਤਸੱਲੀ ਕਰਕੇ ਅੱਛੀ ਬਰੈਟੀ ਲੱਭ ਕੇ ਤੇ ਲੈ ਸਕਦੇ ਐ, ਆਪਣੇ ਲਈ ਕੁਛ ਵੀ ਲੈ ਸਕਦਾ ਮੰਨ ਲਓ ਫੰਕਸ਼ਨ ਕੱਲ੍ਹ ਹੈਗਾ ਵੇ ਅਸੀਂ ਅੱਜ ਇੱਕ ਦਿਨ ਏਟੇ ਟੈਮ, ਕੋਈ ਵੀ ਡਰੈਸ ਖਰੀਦ ਸਕਦੇ ਆ ਪਾ ਸਕਦੇ ਆ।
ਹਾਂਜੀ-ਹਾਂਜੀ-ਹਾਂਜੀ,
ਹੋਰ ਤੁਸੀਂ ਕੁਛ ਸ਼ੇਅਰ ਕਰੋ।
ਬਸ ਔਨਲਾਇਨ ਸ਼ੋਪਿੰਗ 'ਚ ਇਹੀ ਧਿਆਨ ਰੱਖਣਾ ਹੁੰਦਾ ਐ, ਕਿ ਟਰੱਸਟਿਡ ਸ਼ੈਲਰ ਤੋਂ ਅਸੀਂ ਪਰਚੇਜ ਕਰੀਏ ਸਮਾਨ।
ਤੇ, ਕੈਸ਼ ਡਿਲੀਵਰੀ ਸਹੀ ਰਹਿੰਦਾ ਐ। ਜਿਆਦਾ ਤਰ ਤੇ ਕਿਨੇ ਔਨਲਾਈਨ ਪੇਮੈਂਟ ਕਰਨ ਨਾਲ ਸਾਨੂੰ ਡਿਸਕਉਟ ਵੀ ਮਿਲ ਸਕਦਾ, ਔਨਲਾਈਨ ਸ਼ੋਪ ਇਹੀ ਧਿਆਨ ਰੱਖਣਾ ਚਾਹੀਦਾ, ਕਿ ਟਰੱਸਟਡ ਸੈਲਰ ਹੋਣੇ ਚਾਹੀਦੇ ਨੇ ਟਰੱਸਟਡ ਐਪ ਤੋਂ ਸਮਾਨ ਔਡਰ ਕਰੀਏ, ਤੇ ਉਹ ਐਪ ਤੋਂ ਕਰਨਾ ਚਾਹੀਦਾ ਜਿਹਦੇ ਵਿੱਚ ਰਿਟਰਨ ਪੋਲਿਸੀ ਹੋਵੇ।
ਹਾਜੀ ਉਹ ਤਾਂ ਸਹੀ ਕਹਿ ਰਹੇ ਤੁਸੀਂ ਕਿਉਂਕਿ ਦੇਖ ਅਗਰ ਕਈ ਚੀਜ਼ਾਂ ਨਾ ਅਗਰ ਅਸੀਂ ਧਿਆਨ ਨਾਲ ਨਈ ਦੇਖ ਕੇ ਕਰਦੇ ਨਾ ਮੰਨ ਲਓ ਅਸੀਂ ਕੁਛ ਮੰਗਾਇਆ ਕੀਤਾ ਔਰ ਉਹਦੀ ਧਿਆਨ ਨਾਲ ਦੇਖਣਾ ਚਾਹੀਦਾ ਕਿ ਉਹਦੀ ਰਿਟਰਨਲ ਪੋਲ ਹੈ ਜਾਂ ਨਈ ਐ ਕਿਉਂਕਿ ਕਈ ਮੇਰੇ ਨਾਲ ਵੀ ਐਵੇਂ ਹੋਇਆ ਕਿ ਮੈਂ ਬਿਨਾਂ ਧਿਆਨ ਦਿੱਤੇ ਕੁਛ ਚੀਜ਼ਾਂ ਮੰਗਾ ਲੀਆਂ। ਔਰ ਉਹ ਫਿਰ ਰਿਟਰਨ ਹੀ ਨੀ ਹੋਈਆਂ ਫਿਰ ਉਹ ਚੀਜ਼ ਸਹੀ ਮੰਨ ਲਓ ਨਈ ਸਾਨੂੰ ਪਸੰਦ ਨੀ ਆਈ ਲੇਕਿਨ ਫਿਰ ਅਸੀਂ ਰਿਟਰਨ ਤੇ ਨੀ ਨਾ ਕਰ ਸਕਦੇ ਇਸ ਲਈ ਸਾਨੂੰ ਇਹ ਕੁਛ ਗੱਲਾਂ ਦਾ ਧਿਆਨ ਚਾਹੀਦਾ ਐ ਕਿ ਰਿਟਰਨ ਪੋਲਿਸੀ ਜਰੂਰ ਹੋਣੀ ਚਾਹੀਦੀ ਐ।
ਹਾਂਜੀ-ਹਾਂਜੀ-ਹਾਂਜੀ
ਔਫਲਾਈਨ ਦੇ ਸ਼ੋਪਿੰਗ ਵਿਚ ਦੇਖੋ ਕਿੰਨੀਆਂ ਮਾਰਕੀਟ ਚ ਕਿੰਨੀ ਕੁ ਦੁਕਾਨਾਂ ਹੁੰਦੀਆਂ ਨੇ ਬੰਦਾ ਟਰਾਈ ਕਰ ਸਕਦਾ ਐ। ਮੰਨ ਲਓ ਇੱਕ ਸ਼ੋਪ ਤੇ ਹਜ਼ਾਰ ਰੁਪਏ ਦੀ ਕੋਈ ਵੀ ਆਪਣਾ ਡਰੈਸ ਹੈਗੀ ਐ। ਅਗਰ ਅਗਲੀ ਸ਼ੋਪ ਤੇ ਟਰਾਈ ਕਰ ਸਕਦੇ ਆ ਜਿਸ ਥਾਂ ਦਾ ਰੇਟ ਜ਼ਿਆਦਾ ਲੱਗਦਾ ਸਾਨੂੰ ਅਸੀਂ ਬਾਰਗਨਿੰਗ ਕਰ ਸਕਦੇ ਨਈ ਕਰਦਾ। ਤੇ ਫਿਰ ਅਸੀਂ ਉਹੀ ਚੀਜ਼ ਅਗਰ ਸਾਨੂੰ ਅੱਗੇ ਕਿਸੇ ਜਗ੍ਹਾ ਤੇ ਹਜ਼ਾਰ ਦੀ ਮਿਲਦੀ ਐ ਅੱਗੇ ਜਾ ਕੇ ਬਾਰਾਂ ਸੌ ਦੀ ਮਿਲਦੀ ਐ। ਲੇਕਿਨ ਅਸੀਂ ਘੁੰਮ ਫਿਰ ਕੇ ਟਰਾਈ ਕਰਕੇ ਉਹ ਚੀਜ਼ ਸਈ ਰੇਟ ਤੇ ਘੱਟ ਪੈਸਿਆ ਚ ਲੈ ਸਕਦੇ ਆ।
ਹਾਂਜੀ ਬਿਲਕੁਲ ਸਹੀ ਕਹਿ ਰੇ ਔ ਜੀ ਤੁਸੀਂ ਕਾਫੀ ਫ਼ਾਇਦੇ ਨੇ ਉਹ ਖਰੀਦਨ ਚ
ਘਰ ਦੇ, ਸਾਡੇ ਘਰ ਦੇ ਆਸ ਪਾਸ ਕਈ ਵਾਰੀ ਐਨੀ ਸ਼ੋਪਸ ਹੁੰਦੀਆਂ ਨੇ ਕਈ ਵਾਰੀ ਉਹ ਕਈ ਵਾਰ ਕਹਿੰਦੇ ਨੇ ਕਿ ਚਲੋ ਤੁਸੀਂ ਲੈ ਜਾਓ ਖਾਲੀ ਨਾ ਮੁੜੋ ਤੇ ਫੇਰ ਉਹ ਰੇਟ ਵੀ ਘਟਾ ਲੈਂਦੇ ਨੇ।
ਹਾਂਜੀ-ਹਾਂਜੀ ਔਨਲਾਈਨ ਸ਼ੋਪਿੰਗ ਚ ਰੇਟ ਘੱਟ ਹੋ ਜਾਂਦਾ।
ਸਕੀਮ ਵੀ ਆਈ ਹੁੰਦੀ ਏ ਕਈ ਵਾਰੀ, ਕਈ ਵਾਰੀ ਕੱਪੜੇ ਅੱਛੇ ਮਿਲ ਜਾਂਦੇ ਨੇ ਸੇਲ ਵਿਚ ਔਰ ਕਈ ਵਾਰੀ ਕੋਈ ਵੀ ਸਮਾਨ ਲੈਣਾ ਹੋਏ ਤੇ ਕਈ ਵਾਰੀ ਸੇਲ ਵਿਚ ਘੁੰਮ ਫਿਰ ਕੇ ਅੱਛਾ ਮਿਲ ਈ ਜਾਂਦਾ।
ਹਾਂਜੀ-ਹਾਜੀ ਕਈ ਵਾਰ ਕੌਸਮੈਟਿਕ ਤੇ ਬਾਏ ਵਨ ਗੈਟ ਵਨ ਵੀ ਚਲਦਾ ਹੁੰਦਾ।
ਜੋ ਮਰਜੀ ਸਮਾਨ ਲੈਲੋ ਔਨ ਔਫਲਾਈਨ ਬੰਦਾ ਦੇਖ ਕੇ ਤਸੱਲੀ ਕਰਕੇ ਅਹ ਆਪਣੀ ਪਸੰਦ ਨਾਲ ਆਪਣੀ ਚੁਆਇਸ ਨਾਲ ਜਦੋਂ ਮਰਜੀ ਜਾ ਕੇ ਲੈ ਸਕਦਾ।
ਹਾਂਜੀ ਹਾਂਜੀ,
ਅਪਨਾ ਕਿ ਥੋੜਾ ਬੰਦੇ ਨੂੰ, ਆਪਨਾ ਟਾਈਮ ਖਰਚ ਕਰਨਾ ਪਏਗਾ। ਅਪਨਾ ਘਰੋਂ ਟਾਈਮ ਨਿਕਾਲਨਾ ਪਏਗਾ। ਜਾਨਾ ਪਏਗਾ ਬਸ ਐਹ ਥੋੜ੍ਹਾ ਜੇਆ ਹੈਗਾ, ਲੇਕਿਨ ਐਹ ਕੋਈ ਦਿੱਕਤ ਇੰਨੀ ਵੱਡੀ ਨੀ ਹੈਗੀ। ਬੰਦੇ ਨੂੰ ਔਨ- ਔਫਲਾਈਨ ਵੀ ਸ਼ੋਪਿੰਗ ਕਰਨੀ ਚਾਈਦੀ ਹੈਗੀ ਐ।
ਹਾਂਜੀ- ਹਾਂਜੀ।
ਕਈ ਵਾਰੀ ਪੈਸੇ ਬਰਬਾਦ ਹੋ ਜਾਂਦੇ ਨੇ, ਔਨਲਾਈਨ ਸ਼ੋਪਿੰਗ ਦੇ ਵਿੱਚ। ਜਿਵੇਂ, ਅਸੀਂ ਰਿਟਰਨ ਨੀ ਹੋ ਪਾਂਦੀ ਕੋਈ ਚੀਜ਼, ਫੇਰ ਉਹ ਪੈਸੇ ਖ਼ਰਾਬ ਈ ਹੋ ਜਾਂਦੇ ਨੇ।
ਏਹ ਵੀ ਸਹੀ ਕੈਅ ਰੇਅ ਓ।
ਇੱਥੇ ਬੰਦਾ ਦੇਖ ਕੇ ਲੈ ਸਕਦੈ ਨਾ ਕੁਛ ਵੀ, ਪਸੰਦ ਕਰਕੇ ਲੈ ਸਕਦੈ।
ਚਲੋ ਠੀਕ ਐ, ਮੈਂ ਕਰਦੀ ਆ ਤੁਹਾਨੂੰ ਫਿਰ।
ਮੈਂ ਵੀ ਤੁਹਾਨੂੰ ਬਾਦ 'ਚ ਕੌਲ ਕਰਨੀ ਆ।
ਠੀਕ ਏ ਜੀ।